ਹੈਲੋ
ਹੈਲੋ
ਹੈਲੋ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਕਿ ਹਾਲ
ਕੀ ਕਰ ਰਹੇ ਸੀ
ਕੁਛ ਨੀ ਮੈਂ ਬੈਠੀ ਸੀ ਬਸ ਰੋਟੀ ਖਾਈ ਸੀ ਆਪਾਂ ਮੈਂ ਵੀ ਵਧੀਆ ਰੋਟੀ ਖਾਈ ਸੀ ਤੇ ਪਰ ਰੋਟੀ ਖਾ ਕੇ ਬੈਠੇ ਸੀ ਤੇ ਫਿਰ ਮੰਮੀ ਪੁੱਛਣ ਲੱਗੇ ਕਿ ਦੁੱਧ ਪੀਣਾ ਹੈਗਾ ਤੇ ਮੈਂ ਕਿਹਾ ਨਹੀਂ ਕਿੰਨੇ ਦਿਨ ਦੇ ਤੇ ਨਾ ਕੇਲੇ ਲੈ ਕੇ ਆਏ ਹੋਏ ਸਾ ਤੇ ਉਹ ਖਾਧੇ ਨੀ ਤੇ ਮੈਂ ਕਿਹਾ ਬਣਾਨਾ ਸ਼ੇਕ ਬਣਾ ਲਵੋ ਫੇਰ ਆਪਾਂ ਉਹ ਪੀ ਲਿਆ
ਅੱਛਾ ਅੱਛਾ ਚਲੋ ਵਧੀਆ ਕੀਤਾ ਫਿਰ ਸਵੇਰੇ ਕੀ ਕੀਤਾ ਅੱਜ ਸਾਰਾ ਦਿਨ ਕੀਤਾ ਕੀ ਵੈਸੇ
ਅੱਜ ਮੈਂ ਸਾਰੇ ਦਿਨ ਜਾ ਮੰਮੀ ਔਰ ਮੈਂ ਘਰ ਆਈ ਹੋਈ ਸੀ। ਤੇ ਹੁਣ ਮੰਮੀ ਪਾਪਾ ਨਾ ਉਥੇ ਗਏ ਹੋਏ ਸੀਗੇ ਡੇਰਾ ਬੱਸੀ, ਉਹ ਤਾਂ ਉਹਨਾਂ ਨੂੰ ਕੋਈ ਕੰਮ ਸੀਗਾ, ਤੇ ਉਹ ਤੇੇ ਗਏ ਪਿੰਡ ਆ ਗਏ ਸੀਗੇ ਕੱਲ ਰਾਤੀ।
ਅੱਛਾ,
ਤੇ ਤੇ ਫਿਰ ਡਾਕਟਰ ਨੇ ਮੈਨੂੰ ਦੱਸਿਆ ਐ ਕੰਮ ਕਾਰ ਨੀ ਕਰਨਾ ਹੈਗਾ। ਧਿਆਨ ਰੱਖਣਾ ਹੈਗਾ ਤੇ ਫੇਰ ਉਹ ਮੇਰੇ ਕੋਲ ਰੁਕੇ ਸੀ। ਬਸ ਫਿਰ ਸਵੇਰੇ ਆਪਾਂ ਨਹਾ ਤੇ ਧੋਤੇ ਆਪਾਂ ਉੱਠੇ ਤੇ ਫਿਰ ਆਪਾਂ ਖਾਣ ਨੂੰ ਫਿਰ ਹੁਣ ਰੋਟੀ ਤੇ ਬਣਨੀ ਨੀ ਸੀ ਤੇ ਆਲੂ ਉਬਾਲ ਤੇ ਸੀ ਫਿਰ ਆਪਾਂ ਆਲੂ ਮੈਸ਼ ਕਰਕੇ ਦੋਨਾਂ ਨੇ ਮਿਲ ਕੇ ਟੋ ਟੋਸਟ ਬਣਾਏ ਤੇ ਚਾਅ ਪੀਤੀ। ਤੇ ਟੋਸਟ ਖਾ ਲਏ ਸੀ ਤੇ ਫਿਰ ਥੋੜ੍ਹੀ ਦੇਰ ਬਾਦ ਆਪਾਂ ਫਰੂਟ ਫਰਾਟ ਖਾ ਲਿਆ। ਤੇ ਫਿਰ ਦੁਪਹਿਰੇ ਆਪਾਂ ਸੋਚਿਆ ਕਿ ਖਾਈਏ। ਦੁਪਿਹਰੀ ਆਪਾਂ ਫਿਰ ਰੋਟੀ ਔਰਡਰ ਕਰ ਲਈ ਫਿਰ ਥੋੜੀ ਫਿਲਮ ਫੁਲਮ ਦੇਖ ਰੱਖੀ ਹੈਗੀ ਐ ਐਡ ਟੀ ਵੀ ਚ ਫੇਰ ਉਹਨਾ ਨੂੰ ਨੀਂਦ ਆਈ ਸੀ ਉਹ ਸੋ ਗਏ ਸੀ ਤੇ ਮੈਨੂੰ ਮੈਨੂੰ ਵੀ ਨੀਂਦ ਆ ਗਈ ਮੈਂ ਵੀ ਸੌਗੀ, ਤੇ ਫੇਰ ਮੈਂ ਉੱਠੀ ਆ ਪੰਜਾਬੀ ਮੂਵੀ ਚਲਦੀ ਆ ਅੱਸੀ ਨਾਂ ਸੀਗਾ। ਹਾਂ ਅਮਰਿੰਦਰ ਗਿੱਲ ਦੀ ਫਿਲਮ ਸੀ। ਗੀ ਕੋਈ ਕਿਵੇਂ ਕਰਕੇ ਸੀਗੀ ਉਹ ਜਿਹੜੇ ਚ ਉਹ ਲਾਹੌਰ ਜਾਂਦੇ ਹੈਗੇ ਨੇ। ਕੋਈ ਫਿਲਮ ਲਹੋਰੀਏ ਸੀਗੀ। ਉਹ ਹੁਣ ਵੀ ਚੱਲਦੀ ਲਾਹੋਰੀ ਸੀਗੀ ਉਹੀ ਸੀਗੀ।
ਅੱਛਾ।
ਹਾਂਜੀ ਉਹ ਹੁਣ ਵੀ ਚੱਲਦੀ ਪਈ ਸੀ ਨਾ ਹੁਣ
ਹੁਣ ਵੀ ਚੱਲ ਰੀ ਏ
ਪਈ ਸੀ ਹੁਣ, ਹੁਣ ਔਦੀ ਪਈ ਸੀ ਅੰਗਰੇਜ਼ ਮੂਵੀ ਆਂਦੀ ਪਈ ਸੀ। ਹਾਂ ਮੂਵੀ ਵਧੀਆ ਹੈਗੀ ਏ ਦੇਖੀ ਆਪਾਂ ਦੋਨਾਂ ਨੇ ਮੂਵੀ ਦੇਖੀ ਫੇਰ, ਫੇਰ ਰੋਟੀ ਖਾਦੀ ਫੇਰ ਔ ਸੋਗੇ ਨੇ, ਤੇ ਮੈਨੂੰ ਵੀ ਨੀਂਦ ਆ ਗਈ ਫੇਰ, ਬਸ ਫੇਰ ਕੇ ਚਾਹ ਪਾਣੀ ਪੀਤਾ ਤੇ ਬਸ ਫੇਰ ਏਧਰ ਬੈਠੇ ਗੱਲਾਂ ਕੀਤੀਆਂ ਨੇ
ਅੱਛਾ-ਅੱਛਾ,
ਹਾਂਜੀ ਕਿ ਚੱਲ ਮੈਂ ਘਰ ਜਾਣਾ ਤੇ ਫੇਰ, ਉਹ ਘਰ ਤੁਰ ਗਏ ਸੀਗੇ। ਕਰਦੇ ਪਏ ਨੇ ਮੈਂ ਕਿਆ ਚੱਲ ਤਾਡਾ ਫੋਨ ਆਇਆ ਤਾ
ਠੀਕ ਏ, ਠੀਕ ਏ ਮੈਂ ਵੀ ਆਪਣਾ ਕੱਲ੍ਹ ਦਾ ਬਾਰ ਈ ਗਿਆ ਸੀ, ਮਨਸੁਰੀ ਗਿਆ ਸੀ ਘੁੰਮਣ ਵਾਸਤੇ, ਹਾਂਜੀ-ਹਾਂਜੀ
ਤੁਸੀਂ ਕਿਦੇ ਨਾਲ ਗਏ ਸੀ ਮਨਸੂਰੀ?
ਮੈਂ ਯਾਰ ਦੋਸਤਾਂ ਨਾਲ ਗਿਆ ਸੀ।
ਅੱਛਾ ਜੀ
ਹਾਂ, ਬਸ ਫੇਰ ਆਪਣਾ ਕੱਲ੍ਹ ਨਿਕਲੇ ਸੀ ਸ਼ਾਮ ਵੇਲੇ ਨਿਕਲੇ ਸੀ ਪੇਲੇ ਈ ਹੋਟਲ ਬੁੱਕ ਕਰਾ ਤਾ ਸੀ ਠੀਕ ਐ ਜੀ ਤੇ ਬੁਕ ਕਰਾ ਕੇ ਫੇਰ ਉੱਥੋਂ ਚੱਲ ਪਏ ਸੀ ਹਾਂ ਮੈ ਹਾ, ਦੋ ਢਾਈ ਵਜੇ ਚੱਲੇ ਸੀ ਕੱਲ ਆਪਾਂ ਤੇ ਹੋਲੀ ਆਪਣਾ ਪੌਂਚੇ ਪੇਲੇ ਮੱਥਾ ਟੇਕਿਆ ਗੁਰਦੁਆਰੇ ਵਾਸਤੇ ਗੁਰਦੁਆਰੇ ਮੱਥਾ ਟੇਕ ਕੇ ਆ ਫਿਰ ਆਪਣਾ ਪੌਂਚੇ ਉੱਥੇ ਠੀਕ ਐ ਜੀ ਉੱਥੇ ਓਕੇ ਥੱਕ ਗਏ ਸੀ ਗੱਡੀ ਚਲਾ-ਚਲਾ ਕੇ, ਤੇ ਫਿਰ ਆਪਣਾ ਓ। ਉੱਠਣ ਸਾਰ ਬਰੱਸ਼ ਕੀਤਾ, ਬਰੱਸ਼ ਕਰਨ ਤੋਂ ਬਾਅਦ ਫਿਰ ਨਾਤੇ ਧੋਤੇ ਨਾ ਧੋ ਕੇ। ਤੇ ਆਪਾਂ ਫੇਰ ਮਾਰ ਰੋਡ ਹੈਗਾ। ਮਨਸੂਰੀ ਚ ਨਾ ਮਸੂਰੀ ਮਾਲ ਰੋਡ ਘੁੰਮੇ ਕਾਫੀ ਰਸ਼ ਹੋਇਆ ਸੀ। ਕਿਉਂਕਿ ਛੁੱਟੀਆਂ-ਛੁੱਟੀਆਂ ਹੈਗੀਆਂ ਨਾ ਬੱਚਿਆਂ ਦੀ ਉਹ ਤਾਂ ਕਰਕੇ ਜ਼ਿਆਦਾ ਰਸ਼ ਹੋਇਆ ਸੀ। ਦੇਖੋ ਪਹਿਲੀ ਗੱਲ ਤੇ ਆਪਣਾ, ਅੱਛਾ ਹੁਣ ਪਤਾ।
ਉਹ ਵੀ ਮਨਸੂਰੀ ਗਏ ਹੋਏ ਸੀ। ਹੂੰ। ਹਾਂਜੀ, ਹਾਂਜੀ ਹੂੰ।
ਨਈ ਮੇਰਾ ਮੇਲ ਨੀ ਹੈ ਉੱਥੇ।
ਹੂੰ।
ਹਾਂ ਮੰਸੂਰੀ ਵੈਸੇ ਨਾ ਵੀ। ਏਕ ਚੀਜ ਵੇਖੀ ਏ ਜੇ ਤੇ ਹੋਟਲ ਆਲਿਆਂ ਦੀ ਪਾਰਕਿੰਗ ਹੋਏ ਨਾ ਗੱਡੀ ਖੜੀ ਕਰਨ ਦੀ। ਫੇਰ ਤੇ ਵਧੀਆ ਹੈਗਾ ਨਹੀਂ ਤੁ ਪਾਰਕਿੰਗ ਮਿਲਦੀ ਕੋਈ ਰਸ਼ ਇੰਨਾ ਸੀ ਨਾ। ਗੱਡੀ ਕ ਖੜੀ ਕਰ ਪਾਰਕਿੰਗ ਨੀ ਮਿਲੀ। ਰਾਤੀ, ਰਾਤੀ ਗੱਡੀ ਖੜੀ ਕਰਨੀ ਰਸਤੇ ਖੜੀ ਕਰਨੀ ਪੈ ਗਈ ਗੱਡੀ ਸਾਨੂੰ ਨਾ, ਸੜਕ ਤੇਈ। ਫੇਰ ਕੁ ਘੰਟੇ ਬਾਦ ਘੰਟੇ ਡੇਢ ਘੰਟੇ ਬਾਦ ਪਾਰ। ਕਿੰਗ ਮਿਲੀ, ਫੇਰ ਜਾ ਕੇ ਗੱਡੀ ਪਾਰਕ ਕੀਤੀ ਏ, ਫੇਰ ਆਪਣਾ ਹੋਟਲ ਰੁੱਕਿਆ। ਮਾਲ ਰੋਡ ਘੁੰਮੇ ਆ ਇੰਨਾ ਰਸ਼ ਹੈਗਾ ਸੀ, ਖਾਣ ਦਾ ਕੋਈ ਮਨ ਕੀਤਾ ਈ ਨੀ। ਇਨੇ ਭੀੜਾਂ ਚ ਕੀ ਖਾਦਾ ਕੀ ਖਾਈਏ ਕਿਵੇ ਇੰਨਾ। ਟਾਈਮ ਲੱਗ ਰਿਹਾ ਸੀ, ਬਸ ਉਈ ਸੀ ਬਸ ਉੱਥੇ ਮੈਗੀ ਵਗੈਰਾ ਮ।
ਦੀ ਗੱਲ ਜਦ ਮੇਰਾ ਵਿਆਹ ਹੋਏਆ ਨਾ ਸੀਗਾ।
ਅੱਛਾ। ਹੈਲੋ
ਤਾਨੂੰ ਮੇਰੀ ਅਵਾਜ਼ ਆਂਦੀ ਪਈ ਹੈਗੀ ਏ?
ਹਾਂ ਆ ਆ ਰੀ ਹੈ ਆ ਰੀ ਤੁਆਡੀ ਆਵਾਜ਼ ਆ ਰੀ ਏ।
ਮੈਂ ਹਾਂਜੀ ਹੁਣ ਆਈ ਏ। ਗਈ ਏ ਮੈਨੂੰ, ਮੈਂ ਕੈਂਦੀ ਪਈ ਸੀ ਤੁਸੀਂ ਮਨਸੂਰੀ ਦੀ ਗੱਲ ਦੱਸਦੇ ਪਏ ਓ।
ਹਾਂਜੀ, ਹਾਂਜੀ।
ਮੈਂ ਤੁਆਨੂੰ ਦੱਸਦੀ ਹੈਗੀ ਆ ਤੇ ਮੇਰਾ ਵਿਆਹ ਹੋਇਆ ਹੈਗਾ ਨਾ ਜਦ
ਹੂੰ
ਤੇ ਮੇਰਾ ਘਰ ਆਲਾ ਵੀ ਮੈਨੂੰ ਓਥੇ ਘੁੰਮਾਣ ਲੈ ਕੇ ਗਿਆ ਸੀ ਮਨ।
ਅੱਛਾ।
ਹਾਂ ਤੇ ਪੈਲਾਂ ਵੀ ਆਪਾਂ ਵੀ ਏਦਾਂ ਈ ਪੈਲਾਂ ਗੁਰਦੁਆਰੇ ਮੱਥਾ ਟੇਕਿਆ ਸੀ ਪੋਂਟਾ ਸਾਹਿਬ ਰੁਕੇ ਸੀ ਓਥੇ ਮੱਥਾ-ਮੱਥਾ ਟੇਕਿਆ ਤੇ ਫੇਰ ਆਪਾਂ ਅੱਗੇ। ਸੁਰੀ ਗਏ ਓ। ਓਦਾਂ ਤੇ ਮੈਨੂੰ ਨਾ ਪਤਾ ਕੀ ਐ, ਮੈਨੂੰ ਪਹਾੜਾਂ ਚ ਨੀਂਦ ਆ ਜਾਂਦੀ ਐ ਤੇ ਮੈਨੂੰ ਉਲਟੀ ਆਂਦੀ ਏ। ਕੀ ਐ। ਪਰ ਓਦੇ ਨਾਲ ਗਈ ਹੈਗੀ ਆ ਤੇ ਮੈਨੂੰ ਐਵੇਂ ਤਾਂ ਕੁੱਛ ਫੀਲ ਨੀ ਹੋਇਆ ਆਪਾਂ ਬੜਾ ਇੰਜੋਏ ਕਰਕੇ ਗਏ।
ਠੀ
ਪਰ ਓਹੀ ਤ ਓਨਾਂ ਨੇ ਹੋਟਲ ਪੈਲਾਂ ਬੁੱਕ ਕਰਾ ਲਿਆ ਸੀ।
ਹਾਂ-ਹਾਂ
ਤੇ ਪਾਰਕਿੰਗ ਓ ਓਨਾਂ ਨੂੰ ਮਿਲੀ ਨੀ ਹੈ
ਹਾਂ।
ਪਾਰਕਿੰਗ ਬੜੀ ਦੂਰ ਮਿਲੀ, ਜਿਹੜੀ ਜਿੱਥੇ ਸਾਰੀ ਲੋਕ ਪਾਰਕਿੰਗ ਹੁੰਦੀ ਹੈਗੀ ਐ ਲੋਕਲ ਵੀ।
ਹਾਂ-ਹਾਂ ਪ ਪਾਰਕਿੰਗ-ਪਾਰਕਿੰਗ ਦੋ ਹੀ ਹੈਗੇ ਨਾ ਮਾਲ ਰੋਡ ਦੇ ਇੱਕ ਦੂਸਰੇ ਕੋਨੇ ਇੱਕ ਦੂਸਰੇ। ਕੋਣੇ ਜੀ ਦੁਸਰੇ ਕੋਣੇ ਚ' ਹੈਗੈ।
ਹਾਂ। ਤੇ ਸਾਡਾ ਹੋਟਲ ਦੂਜੇ ਪਾਸੇ ਸੀਗਾ। ਤੇ ਬਸ ਫੇਰ ਆਪਾਂ ਤੇ ਏਦੇ ਚ' ਈ ਪਾਗਲ ਹੋ ਗਏ, ਆਪਾਂ ਪਹਿਲਾਂ ਪਾਰਕ ਕਰਤੀ ਗੱਡੀ।
ਹੂ
ਆਪਾਂ ਬੈਗ ਲੈ ਕੇ ਗਏ ਨੀ ਆਪਾਂ ਦੇਖਿਆ ਕਿ ਹੋਟਲ ਦੇਖ ਲਈਏ, ਕੋਲ ਈ ਹੋਏਗਾ, ਕੋਲ ਈ ਹੋਏਗਾ।
ਅੱਛਾ।
ਦੋ ਕਿਲੋਮੀਟਰ ਚੱਲ ਕੇ ਸਾਨੂੰ ਹੋਟਲ ਮਿਲਿਆ। ਤੇ ਫੇਰ ਉਥੇ ਦੁਬਾਰਾ ਜਾਣ ਦੀ ਹਿੰਮਤ ਨਾ ਹੋਈ ਸਾਡੀ, ਤੇ ਫੇਰ ਆਪਾਂ ਹਾਰ ਕੇ ਫਿਰ ਗਏ। ਫੇਰ ਬੈਗ ਲੈ ਕੇ ਆਏ ਏਨਾਂ ਤੋਂ ਘੁੰਮਣ ਦੀ ਸਾਨੂੰ ਥਾਂ ਨੀ ਮਿਲੀ। ਤੇ ਤੁਹਾਨੂੰ ਮੈਂ ਕੀ ਗੱਲ ਦੱਸਾਂ ਓਨਾਂ ਨੇ ਐਵੇਂ ਦਾ ਓਹ ਰੂਮ ਬੁੱਕ ਕੀਤਾ ਮੈਨੂੰ ਲੱ ਗਿਆ ਕੀ ਕੋਈ ਸਰਪ੍ਰਾਈਜ਼ ਹੋਏਗਾ ਮੇਰੇ ਲਈ। ਤੇ ਮੈਂ ਜਿਵੇਂ ਈ ਪਰਦੇ ਦੇ ਪਿੱਛੇ ਗਈ। ਤੇ-ਤੇ ਮੈਨੂੰ ਤੁਸੀਂ ਦੱਸੋ ਕੀ ਦਿਖਿਆ ਹੋਏਗਾ ਉੱਥੋ ਦੀ? ਕੀ ਬੰਦਾ ਸੋਚਦਾ ਹੈਗਾ ਬੜਾ ਸੋਣਾ ਵਿਊ ਹੁੰਦਾ ਹੈਗੈ, ਤੁਹਾਨੂੰ ਉੱਥੇ ਕੀ ਦਿਖੇਗਾ? ਤੇ ਮੈਂ ਜਿਵੇਂ ਈ ਫਿਰ ਪਰਦੇ ਖੋਲ ਕੇ ਦੇਖੇ, ਤੇ ਮੇਰੇ ਸਾਮਣੇ ਕੰਧਾ ਬਿਨਾਂ ਪਲੱਸ ਤਰ ਦੀਆਂ। ਤੇ ਮੈਨੂੰ ਇਨਾ ਵੱਟ ਚੜਿਆ।
ਹੋਰ-ਹੋਰ ਹੋ ਜਾਂਦਾ ਕਈ ਵਾਰ ਨਾ।
ਉਂ ਮੈ ਹਾਂ, ਉਨਾਂ ਨੂੰ ਦੇਖ ਕੇ ਨੀ ਕੀਤਾ ਸੀ ਨਾ ਹੋਟਲ ਬੁਕ ਓ ਪੈਲਾਂ ਜਲਦਬਾਜ਼ੀ ਚ' ਕਰ ਲਿਆ ਕਿਉਂਕਿ ਪਲੈਨ ਤੇ ਸੀਗਾ ਨੀ। ਤੇ ਮੈਨੂੰ ਚਾਰ ਚੱਕਰ ਤੇ ਓਨਾ ਨੇ ਪਾਰਕਿੰਗ ਤੱਕ ਤੇ ਲਵਾ ਤੇ। ਤੇ ਫੇਰ ਆਪਾਂ ਘੁੰਮਣਾ ਕੀ ਸੀ ਥੱਕ ਕੇ ਆਪਾਂ ਤੇ ਸੋ ਗੇ।
ਅੱਛਾ।
ਤੇ ਐਵੇਂ ਦਾ ਸਫ਼ਰ ਰਿਆ ਸਾਡਾ। ਪਰ ਏ ਐ ਐ ਕੇ ਆਪਾਂ ਫੇਰ ਵੀ ਆਪਣੇ ਟ੍ਰਿਪ ਨੂੰ ਖ਼ਰਾਬ ਨੀ ਹੋਣ ਦਿੱਤਾ ਆਪਾਂ ਇੰਜੋਏ ਬੜਾ ਕੀਤਾ ਸੀਗਾ।
ਹੂੰ-ਹੂੰ। ਚੱਲੋ ਵਧੀਆ, ਇੰਜੋਏ ਕਰਨਾ ਚਾਈਦੈ।
ਹੁਣ ਤੁਸੀਂ ਦੱਸੋ, ਤੁਸੀਂ ਨੀ ਲੈ ਕੇ ਗਏ ਆਪਣੀ ਵਾਈਫ ਨੂੰ ਕਿਤੇ?
ਨਈ-ਨਈ ਓ ਛੁੱਟੀਆਂ ਚ' ਗਈ ਏ ਘਰ ਗਈ ਐ। ਛੁੱਟੀਆਂ ਪਈਆਂ ਸੀ ਓ ਘਰ ਗਈ ਸੀ।
ਅੱਛਾ ਜੀ।
ਬਸ ਯਾਰ, ਦੋਸਤਾ ਅਚਾਨਕ ਪ੍ਰੋਗਰਾਮ ਬਣ ਗਿਆ। ਆਪਾਂ ਤਾਂ ਚਲੇ ਗਏ ਸੀ। ਬਸ ਸਵੇਰੇ ਆਪਣਾ ਕੁਛ ੳਥੇ ਫੇਰ
ਏ ਯਾਰ- ਦੋਸਤਾਂ ਨਾਲ
ਨਈ -ਨਈ ਪਤਾ ਕੀ ਹੁੰਦੈ ਆਪਣਾ, ਹੁਣ ਦੇਖੋ ਓਨਾ ਨੂੰ ਘੁੰਮਾਂਦੇ ਰੈਂਦੇ ਆ ਆਪਾਂ, ਵਾਈਫ ਨੂੰ ਐਸੀ ਗੱਲ ਨੀ ਘੁੰਮਾਂਦੇ ਨੀ ਆਪਾਂ।
ਨਹੀਂ, ਤੁਸੀਂ ਮੈਂ ਦੇਖਿਆ ਮੇਰੀ ਗੱਲ ਹੋੰਦੀ ਹੈਗੀ ਆ ਤਾਡੀ ਵਾਈਫ ਨਾਲ।
ਉਂ ਆਂ।
ਓਹ ਮੈਨੂੰ ਦੀ ਐ ਤੇ ਔਨੂੰ ਤੇ ਵੀ ਲੈ ਕੇ ਜਾਂਦੇ ਹੈਗੇ। ਓਹ ਗੱਲਾਂ-ਗੱਲਾਂ ਹੀ ਕਰਦੇ ਹੈਗੇ ਐ।
ਨਹੀਂ- ਨਹੀਂ, ਹਕੂਮਾਰਾਪਸ ਲੈ ਜਾਂਣੇ ਆਂ ਓਨੂੰ।
ਹਾਂਜੀ। ਫੇਰ ਓਹ ਝੂਠ ਬੋਲਦੀ ਹੋਣੀ ਆ ਤੇ ਮੈਨੂੰ।
ਨਹੀਂ ਕੀ ਕੈ ਸਕਦੇ ਹਾਂ। ਦੇਖੋ ਜੀ ਜਿੱਥੇ- ਜਿੱਥੇ- ਜਿੱਥੇ ਅਪਾਂ ਜਾਂਣੇ ਆਂ, ਜਿੱਥੇ ਅਪਾਂ ਜਿੱਥੇ- ਜਿੱਥੇ ਮੈਂ ਜਾੱਨਾ ਵਾ। ਨਾਲ ਲੈ ਜਾਂਣੇ ਆਂ, ਉੰਦ ਤੇ ਸਾਲ ਇਚ ਇੱਕ ਵਾਰ ਪ੍ਰੋਗਰਾਮ ਬਣਦੈ ਅਪਣਾ ਯਾਰਾ, ਦੋਸਤਾਂ ਨਾਲ। ਠੀਕ ਹੈ ਜੀ ਚਲੋ ਯਾਰ ਦੋਸਤਾ ਨਾ ਘੁੰਮ ਲੇ ਥੋੜ੍ਹਾ ਆਉਟੀ ਹੋ ਜਾਂਦੀ ਐ, ਐ ਤੇ ਅਪਣੇ ਯਾਰ, ਦੋਸਤ ਹੀ ਹੈਗੇ। ਤੇ ਵਾਈਫ ਅਪਣਾ ਪੇਕੇ ਗਈ ਸੀ। ਠੀਕ ਹੈ ਤੇ ਆਪਾਂ ਕੈ ਕਿਦੇ, ਦੇਐ ਤੁਸੀਂ ਕੱਲ ਗਏ ਹਾਂ ਤੇ ਅੱਜ ਆ ਗਏ ਹਾਂ, ਹੁਣੇ ਆਏ ਆਂ ਬਸ। ਹੋਰ ਦੇਰ ਹੋਈ ਹੈ। ਠੀਕ ਆ, ਬਸ ਇੰਜੋਏ ਕਰਕੇ ਅਪਣਾ ਰਾਤੀ ਹੋਟਲ
ਵਾਈਫ ਨਾਲ ਗਾ ਗੱਲ ਨੀ ਕੀਤ ਤੀ ਹੈ ਗੈ।
ਹਾਂਜੀ।
ਤੇ ਓਨੂੰ ਓਨੂੰ ਤੁਸੀਂ ਆਪਣੀ ਵਾਈਫ ਨੂੰ ਨੀ ਦੱਰਿਆ ਸੀ ਕਿ ਤੁਸੀਂ ਘੁੰਮ ਜਾਣ ਲੱਗੇ ਹੈਗੇ ਔ।
ਨਹੀਂ ਔਨ ਮੈਂ ਤੇ ਓਨੂੰ ਦੱਸਤਾ ਸੀ ਕਿ ਮੈਂ ਮਨਸੂਰੀ ਜਾ ਰੇਆ ਤੇ ਕੈੰਦੀ ਕੋਈ ਨੀ ਤੁਸੀਂ ਹੋ ਆਔ, ਠੀਕ ਹੈ।
ਓਥੇ ਵੈਸੇ ਮੌਸਮ ਕਿਹੋ ਜਾ ਸੀ? ਏਥੇ ਤੇ ਸਾਡੇ ਇੱਥੇ ਤੇ ਬੜੀ ਗਰਮੀ ਹੈਗੀ ਐਂ।
ਨਹੀਂ, ਮੌਸਮ ਠੀਕ ਸੀ ਉੱਥੇ ਤੇ। ਮੌਸਮ ਵਧੀਆ ਹੈਗਾ ਸੀ ਸਭ ਕੁਛ ਵਧੀਆ ਠੰਡ ਠਹਾ ਐ ਸੀਂ ਕੀ ਅਪਣਾ ਜਨੇ ਜਿਵੇਂ ਠੰਢ ਹੁੰਦੀ ਐ ਨਾ ਉਵੇਂ ਠੰਡ ਨੀ ਹੈਗੀ ਸੀ। ਬਸ ਠੀਕ ਸੀ ਮੌਸਮ ਅਪਣਾ ਵੀ ਤੁਸੀਂ ਅ ਸਿੰਪਲ ਪੈਂਟ ਸ਼ਰਟ ਯਾ ਟੀ-ਸ਼ਰਟ ਪਾ ਕੇ ਹਾਂ, ਹਾਂਜੀ ਹਾਂਜੀ।
ਨਾ ਗਰਮੀ ਤੇ ਨਾ ਠਾੰਡ।
ਹਾਂ, ਹਾਜੀ ਹਾਂਜੀ। ਬਸ ਏਜੇ ਧੁੱਪ ਚੜ ਆਂਦੀ ਏ।
ਸਾਡੇ ਇੱਥੇ ਤੇ ਬੜੀ ਗਰਮੀ ਹੈਗੀ ਐਂ।
ਹਾਂ, ਹੁਣ ਆਇਆ ਮੈਂ ਐਥੇ ਹੀ ਘਰੇ ਆਯਾ ਅਪਣੇ। ਪਰ ਓਥੇ ਓ ਗਰਮੀ ਲੱਗ ਰਹੀ ਐ। ਹੁਣ ਆਰਾਮ ਨਾਲ ਹਾਂ।
ਹਾਂਜੀ। ਚਲੋ ਏਸੀ ਉਸੀ ਚ ਬੈਠੋ। ਥੋੜਾ ਅਪਣਾ ਪਸੀਨਾ-ਪਸੂਨਾ ਸੁਕਾਓ, ਅਪਣਾ ਰੈਸਟ ਕਰੋ। ਯੇ ਤੋ ਰੋੰਗ ਟੈਮ ਵੀ ਹੋ ਗਿਐ, ਕਿਤੇ ਫੇਰ ਤਾਡੀ ਵਾਈਫ ਦਾ ਫੋਨ ਵੀ ਆਏ ਤੇ ਓਦੇ ਨਾਲ ਗੱਲ ਕਰਨ ਤੇ ਮੈਂ ਨਾ ਤਾਡੇ ਕੋਲੋਂ ਇੱਕ ਕੰਮ ਸੀਗਾ ਮੈਂ ਨਾ ਫੇਰ ਕਰਾਂਗੀ ਤਾਨੂੰ ਸਵੇਰੇ ਨੂੰ ਫੋਨ। ਹੋਣ ਠੀਕ ਐ ਨਾ। ਮੈਨੂੰ ਰਜਿਸਟਰੀ ਤੋਂ ਰਿਲੇਟੀਡ ਕੋਈ ਕੰਮ ਸੀਗਾ। ਠੀਕ ਹੈ ਜੀ, ਸਾ ਸ੍ਰੀ ਕਾਲ, ਸਾ ਸ੍ਰੀ